ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ
ਹਾਂਜੀ ਤੁਸੀਂ ਦੱਸੋ
ਬਸ ਜੀ ਵਧੀਆ ਹੋਰ ਕੀ ਕਰਦੇ ਤੁਸੀਂ
ਬਸ ਮੈਂ ਕੁਛ ਨੀ ਮੈਂ ਤੁਹਾਡੀ ਨਾ ਇੱਕ ਰੀਲ ਦੇਖੀ ਸੀ ਮੈਂ ਕਿਹਾ ਤੁਸੀਂ ਕਦੇ ਆਓ ਸਾਰੇ ਰੀਲ ਬਣਾਉਂਦੇ ਹਾਂ
ਅੱਛਾ ਅੱਛਾ ਕੋਈ ਨੀ ਜੀ ਜ਼ਰੂਰ ਆਵਾਂਗੇ ਇਕੱਠੇ ਰੀਲ ਬਣਾਵਾਂਗੇ
ਹਮ ਹਮ ਹੋਰ ਤੁਸੀਂ ਕੀ ਕਰ ਰਹੇ ਸੀ
ਬਸ ਕੁਛ ਨ ਜੀ ਰੋਟੀ ਰੋਟੀ ਖਾ ਕੇ ਵਿੇਹਲੇੇ ਹੋਏ ਆ
ਅੱਛਾ ਆਪਾਂ ਵੀ ਹੁਣੇ ਵਿਹਲੇ ਆ ਰੋਟੀ ਖਾ ਕੇ
ਹਾਂ ਹਾਂਜੀ ਹਾਂਜੀ ਹੋਰ ਕੀ ਬਣਾਇਆ ਅੱਜ
ਅੱਜ ਆਪਾਂ ਬਣਾਇਆ ਸੀ ਦਾਲ ਸਵੇਰੇ ਸਵੇਰੇ ਦਾਲ ਬਣਾਈ ਸਾ
ਅੱਛਾ ਸਵੇਰੇ ਸਵੇਰੇ ਦਾਲ ਨਾਲ ਸਬਜ਼ੀ ਨੀ ਕੋਈ ਬਣਾਈ
ਹਾਂਜੀ
ਸਬਜ਼ੀ ਨਹੀਂ ਬਣਾਈ ਕੋਈ ਦਾਲ
ਨਹੀਂ-ਨਹੀਂ ਬਸ ਦਾਲ ਹੀ ਬਣਾਈ ਸੀ ਨਾਲ ਚਾਰ ਨਾਲ ਰੋਟੀ ਖਾ ਲਈ।
ਅੱਛਾ ਹਾਂਜੀ ਮਜਾ ਆਦਾ ਅਸੇ ਦਾਲ ਨਾਲ ਦਾਲ ਰੋਟੀ ਖਾਣਾ ਨਾਲ ਚਾਰ ਹੋਏ।
ਹਾਂ, ਹਾਂਜੀ-ਹਾਂਜੀ-ਹਾਂਜੀ ਹੋਰ ਤੁਸੀਂ ਕੀ ਬਣਾਇਆ ਅੱਜ?
ਮੈਂ ਤੇ ਕਟਰਲ ਬਣਾਇਆ ਸੀ ਅੱਜ, ਅਤੇ ਬੜਾ ਟੇਸਟੀ ਬਣਿਆ ਸੀਂ।
ਅੱਛਾ ਅੱਛਾ ਤੁਸੀਂ ਬਣਾ ਲੈਂਦੇ ਕਟਰ,
ਹਾਂਜੀ ਹਾਂਜੀ ਬਣਾ ਲੈਂਦੇ ਹਾਂ।
ਅੱਛਾ ਅ ਅੱਛਾ ਅੱਛਾ ਕਦੀ ਘੁੰਮਣ ਚੱਲਏ ਕਿਤੇ,
ਹਾਂ ਚਲੋ ਤੁਸੀਂ ਆਓ, ਮੇਰੇ ਘਰ ਤੁਸੀ ਤੇ ਆਦੇ ਹੀ ਨੀ ਮੈਂ ਤੁਹਾਨੂੰ ਫੋਨ ਕਰਕੇ ਰੱਖ ਰਹਿ ਜਵੇ ਆ ਜਾਓ। ਤੁਸੀ ਆਂਦੇ ਹੀ ਨਹੀਂ ਹੁਣ ਇਸ ਵਾਰ ਜ਼ਰੂਰ ਆਣਾ।
ਕੋਈ ਗੱਲ ਨੀ ਆਪਾਂ ਆਵਾਂਗੇ ਗਰਮੀ ਬੜੀ ਹੈ ਨਾ ਗਰਮੀ ਤੋਂ ਬਾਰ ਨਿਕਲਿਆ ਈ ਨੀ ਜਾਂਦਾ।
ਹਾਂਜੀ ਹਾਂਜੀ ਇਹ ਵੀ ਗੱਲ ਕਰਨੀ ਬਹੁ
ਹੂੰ,
ਜਿਥੇ ਵੀ, ਬਸ ਹੁਣੇ ਵੇਲੇ ਏ ਸੀ ਬੱਚੇ ਉੱਥੇ ਨੇ ਨਾ ਧੋ ਕੇ ਰੋਟੀ ਰੋਟੀ ਖਾਧੀ ਐ। ਬੱਚੇ ਖੇਲਦੇ ਪਏ ਨੇ, ਫੇਰ ਘਰ ਦੇ ਕੰਮ ਨਿਪਟਾ ਕੇ ਹੁਣੇ ਆਪ ਆਪਾਂ ਹੱਟੇ ਆ।
ਹੋਰ ਘਰ ਸਾਰੇ ਵਧੀਆ?
ਹੋਰ ਦੱਸੋ ਤੁਹਾਡੇ ਬੱਚੇ ਕਰਦੇ ਪਏ ਨੇ?
ਬਸ ਕੁਛ ਨੀ ਖੇਲਦੇ ਪੈਦੇ ਹੁਣੇ ਰੋਟੀ ਖਾ ਕੇ ਵਹਲੇ ਹੋ ਵੀ ਹੁਣ ਖੇਲ ਲੱਗੇ ਨੇ ਮੈਂ ਕਿਹਾ ਘਰ ਸਾਰੇ ਵਧੀਆ?
ਅੱਛਾ ਤੇ ਤੁਹਾਡੇ ਕਿੰਨੇ ਬੱਚੇ ਨੇ?
ਮੇਰੇ ਦੋ ਬੱਚੇ, ਔਰ ਤੁਹਾਡੇ?
ਸਾਡੇ ਜੀ ਦੋ ਬੱਚੇ ਨੇ ਦੋ,
ਅੱਛਾ,
ਸਾ ਮੇਰੀ ਨਨਾਾਨ ਲਿਆਈ ਹੋਈ ਨਾ ਘਰ ਤੇ ਸ ਬੱਚੇ ਹੁਣ, ਖੇਡਦੇ ਪਏੇ ਹਾਂ ਤਾਂ ਮਾੜਾ ਲੇਟ ਹੋ ਜਾਂਦਾ। ਬਸ ਹੁਣ ਹੀ ਲਹਿ ਗੀ ਆ।
ਹੁਣ ਦੋ ਚਾਰ ਛੁੱਟੀਆਂ ਰਹਿ ਗਈਆਂ ਨੇ ਫੇਰ ਇਹਨਾਂ ਨੇ ਸਕੂਲ ਚਲੇ ਜਾਣਾ ਨੇ,
ਹਾਂ ਫੇਰ ਆਣਾ ਸਕੂਲ ਚ ਜਾਣਾ ਘਰ ਸ਼ਾਂਤੀ ਹੋ ਜਾਏਗੀ।
ਹੂੰ, ਹੋਰ ਘਰ ਸਾਰੇ?
ਹਾਂਜੀ, ਸਭ ਵਧੀਆ ਤੁਸੀਂ ਦੱਸੋ?
ਬਸ ਆਪਾਂ ਵੀ ਸਾਰੇ ਵਧੀਆ,
ਉਹ ਨਾ ਮੈਂ ਤੈਨੇ ਫੋਨ ਕਰਨਾ ਸੀ ਕਿ ਤੁਸੀਂ ਕਦੀ ਆਓ ਮੈਂ ਨਾ ਸੂਟ ਲੈਣ ਜਾਵਾਂਗੀ ਤੇ ਨਾ ਚੱਲਣਾ ਮੇਰੇ,
ਹਾਂ ਕੋਈ ਨਾ ਆਵਾਂਗੇ ਗਰਮੀ ਹੈ ਨਾ ਘਰੋ ਬਾਹਰ ਨਿਕਲਿਆ ਨੀ ਜਾਂਦਾ ਥੋੜਾ ਮੌਸਮ ਚੇਂਜ ਹੋਜੇ। ਫਿਰ ਆਨੇ ਆ,
ਹਾਂਜੀ ਕੋਈ ਨਾ ਜ਼ੂਰਰ ਆਣਾ ਬਸ ਮੈਂ ਤੁਹਾਨੂੰ ਪਰ ਫੋਨ ਕਰਦਾ ਉਹਨਾਂ ਨੂੰ ਕੀ ਕਦੇ ਚੱਲਣਾ ਮੇਰੇ, ਮੇਰੇ ਨਾਲ,
ਹੂੰ, ਕੋਈ ਨਾ ਆਵਾਂਗੇ।
ਹੋਰ ਤੁਹਾਡੇ ਬੱਚੇ ਸਬਜ਼ੀਆਂ ਖਾਂਦੇ ਨੇ ਹਰੀ,
ਹਾਂਜੀ,
ਸਾਦ ਤੇ ਖਾਂਦੇ ਹੀ ਨੀ ਜੀ ਬਹੁਤ, ਪਰੇਸ਼ਾਨ ਹੈਗੇ ਸਬਜ਼ੀਆਂ ਨੀ ਖਾਂਦੇ ਤੇ ਬਿਮਾਰ ਪੈ ਜਾਂਦੇ ਨੇ, ਫੇਰ ਡਰਿਪਾਂ ਚੜਵਾਓ ਇਹਨਾਂ ਨੂੰ ਆ ਹੁਨੇ ਬੁਖਾਰ ਹੋ ਗਿਆ ਸੀ ਇਹਨੂੰ
ਮੈਂ ਤੁਹਾਡੇ ਤੋਂ ਪੁੱਛਣਾ ਸੀ ਤੁਸੀਂ ਚਾਟ ਬਣਾ ਲੈਂਦੇ ਔ। ਜਿਹੜਾ ਕਿ ਐਨੀਮਲ ਚਿਪਕ ਮੈਂ ਕਿਹਾ। ਤੁਸੀਂ ਚਾਟ ਬਣਾ ਲੈਦੇ ਹੋ ਹਾਂਜੀ,
ਹਾਂਜੀ-ਹਾਂਜੀ ਬਣਾ ਹੀ ਲੈਂਨੇ ਆ
ਮੈ ਤੁਹਾਡੇ ਕੋਲੋਨੇ ਬਨਵਾਣਾ,
ਅਸੀ ਹੁੰਦੇ ਬਸ ਮਾੜਾ ਮੋਟਾ ਬੱਚੇ ਦਾ ਕੰਮ ਕਰਾ ਦਿੰਦੇ ਆ ਉਨਾ ਦਾ ਈ ਕੰਮ ਕਰ ਲੈਂਦੇ ਆ ਬਸ-ਬਸ ਹਾਂ ਹੁਣ ਬਸ ਸਲਾਈ ਦਾ ਕੰਮ ਲੈ ਕੇ ਭਵਾਂਗੇ ਸੂਟ ਆਏ ਨੇ ਸਿਨ ਵਾਸਤੇ ਮੈਂ ਕਿਹਾ ਚਲ ਪ ਉਹ ਤੁਹਾਡੇ ਨਾਲ ਗੱਲ ਹੀ ਕਰ ਲਾਂ ਤੁਹਾਡਾ ਫੋਨ ਆ ਗਿਆ ਸੀ ਤੇ ਮੈਂ ਸੂਟ ਲੈ ਕੇ ਬਣ ਲੱਗੀ ਸੀ ਲੋਕਾਂ ਦੇ ਕੱਪੜੇ ਆਏ ਹੋਏ ਨਾ ਸੀਣ ਵਾਸਤੇ ਤਾਂ ਕਰਕੇ
ਹਾਂਜੀ-ਹਾਂਜੀ ਸੀ ਲੈਦੇ ਹਾਂ ਜੀ ਬਾਹਰਦਿਆਂ ਦੇ ਵੀ, ਘਰਦਿਆਂ ਦੇ ਵੀ
ਹੂੰ, ਕੋਈ ਨੀ ਤੁਹਾਡੇ ਘਰ ਚਾਟ ਲੈਕੇ ਆਵਾਂਗੇ ਨਾ ਡੈਡੀ, ਕੋ, ਕੋ, ਹਾਂ, ਆਪਣੇ
ਹਾਂਜੀ- ਹਾਂਜੀ ਕੋਈ ਗੱਲ ਨੀ, ਸਵਾਲਨਾ ਬਾਸ ਜੀ ਸਿਲਾਈ ਮਹਿੰਗੀ ਏਨਾ- ਸਿਲਾਈ ਮਹਿੰਗੀ ਏ ਤਾਂ ਕਰਕੇ ਨਾ, ਆਪਾਂ ਸਿਲਾਈ ਸਿੱਖ ''ਮੈਂ ਕਿਹਾ ਹੁਣ ਪਤਾ ਕੀ ਬਾਜ਼ਾਰ'ਚ ਏਡੀ ਮਹਿੰਗੀ ਸਿਲਾਈ ਹੋ ਗਈ ਏ ਨਾ, ਸਿੰਪਲ ਸੂਟ ਦੇ ਨਾ ਪਾੰਜਸੌ ਰੁਪਏ ਲੈਂਦੇ ਪਏ ਨੇ, ਬਿਨਾਂ ਲਾਈਨਿੰਗ ਬਿਨਾਂ ਲੋਨ ਵਾਲੇ ਤੋਂ ਦੱਸੋ ਹੈਂ, ਔਰ ਲਾਈਨਿੰਗ ਵਾਲੇ ਦੇ ਬਾਰਾਂ- ਬਾਰਾਂ ਸੋਸੋ ਸ ਲੀਂਦੇ ਪਏ ਨੇ, ਔਰ
ਹੂੰ, ਬੜੀ ਮਹਿੰਗਾਈ ਹੋ ਗਈ ਹੈ, ਨਾ ਹ
ਹਾਂਜੀ- ਹਾਂਜੀ ਮਹਿੰਗਾਈ ਬਹੁਤ ਹੋ ਗਈ ਹਰ ਚੀਜ਼'ਚ ਮਹਿੰਗਾਈ ਹੋਈਦੀ ਹੈ
ਹੂੰ, ਹੂੰ
ਹਰ ਚੀਜ਼ ਬੰਦਾ ਕੀ ਖਾਏ ਕੀ ਪਾਏ
ਹਾਂਜੀ, ਹਾਂਜੀ ਤੇ ਮੈਂ ਕਿਹਾ ਤੁਸੀਂ ਆਪਾਂ ਸ਼ੋਪਿੰਗ ਕਰਨੀ ਸੀ ਮੈਂ ਕੁਛ ਮੇਕਅਪ ਮੁਕੁਪ ਦਾ ਸਮਾਨ ਲਿਆਣਾ ਸੀ ਤੇ ਤੁਸੀਂ ਕਦੇ ਆਣਾ
ਹਾਂਜੀ, ਹਾਂ ਮੈਂ ਤੁਹਾਡੇ ਘਰ ਆਵਾਂਗੀ ਨਾ ਤੇ ਆਪਾਂ ਇਕੱਠਾ ਹੀ ਚੱਲਾਂਗੇ। ਮੈ ਆਵ ਨਹੀ ਜੀ, ਕਿਤੇ ਨੀ ਘੁੰਮਣ ਗਏ ਬਸ ਕਾਰ ਚ ਲੱਗਾ ਹਨਾ ਘਰੋਂ ਨਿਕਲਣ ਬਾਹਰ ਨਿਕਲਦਾ ਇਨਾ ਮਨ ਹੀ ਨੀ ਕਰਦਾ ਹੈਗਾ ਜੀ ਇਹਡੀ ਗਰਮੀ ਹੈ।
ਹੂੰ, ਏਡੀ ਗੱਲ ਕੀਤੀ ਨੀ ਤੇ
ਹਾਂ, ਇੱਕ ਜਗ੍ਹਾ- ਇੱਕ ਜਗ੍ਹਾ ਬਹਿਜੋ ਤੇ, ਬਹਿਜੋ ਹਾਂਜੀ- ਹਾਂਜੀ ਇੱਕ ਜਗ੍ਹਾ ਬਹਿ ਜੋ, ਤੇ ਬਹਿ ਜੋ, ਤੇ ਫਿਰ ਬਾਹਰ ਨਿਕਲਣ ਦਾ ਮਨ ਨਹੀਂ ਕਰਦਾ ਇੱਕ ਤਾਂ, ਬੱਚੇ ਫ ਬੱਚਿਆਂ ਨੂੰ ਗਰਮੀ'ਚ ਲੈਕੇ ਜਾਓ, ਉਹ ਗਰਮੀ' ਚ ਘਪਲ ਜਾਂਦੇ ਨੇ ਬਓ ਦੇਂਦੇ ਨੇ, ਜੇ ਇਹਨੇ ਹਰ -ਹਾੰ।
ਹੂੰ, ਹਾਂ- ਹੁਣ ਮੇਰੇ ਇਹ ਬੱਚੇ ਆਣਗੇ ਹਾਂ, ਮੂੰਹ-ਹੱਥ ਧੋਕੇ ਦੁਪਹਿਰ ਹੋਜੇਗੀ, ਤੇ ਫੇਰ ਮੈਂ ਰੋਟੀ ਪਾਣੀ ਸਟਾਰਟ ਕਰਾਂਗੀ ਫੇਰ, ਇਹਨਾਂ ਨੂੰ ਗੋਲਕੋਸ਼ ਜਾਵਾਂਗੀ ਪਾਰ ਆਕੇ ਨਾ ਸਾਡੇ ਘਰ ਦੇ ਕੋਲ, ਤੇ ਉੱਥੇ ਖੇਲਣ ਜਾਂਦੇ ਕਦੀ ਘਰ ਨੀ ਵੜਦੀ ਜੂਨ ਦੇ ਸਵੇਰੇ ਤੇ, ਗਏ ਦਿਨ ਹਜੇ ਤਕ ਢਕਾਰ ਨੀ ਆਏ। ਹੁਨ ਓਨਾ ਨੂੰ ਲੈਣ ਜਾਵਾਂਗੀ, ਕੁਛ ਰੋਟੀ- ਰੋਟੀ ਖਾਲੂ ਆਕੇ ਘਰੇ
ਕਲੱਸ ਨਾ ਪੇਜਿਆ ਕਰੋ ਗਰਮੀ ਹੁੰਦੀ ਏ, ਬੱਚੇ ਬੇਹੋਸ਼ ਹੋ ਜਾਣਗੇ, ਤੁਹਾਨੂੰ ਕਿ ਪਤਾ ਲੱਗ ਜੇਗਾ।
ਹਾਂ, ੳਹ ਮੁੜਦੇ ਨੀ ਹੈ ਹੂੰ, ਤੁਹਾਡੀ ਗੱਲ ਬਿਲਕੁਲ ਸਹੀ ਏ।
ਕਿੱਥੇ ਘੁਮੋਗੇ?
ਤੁਹਾਡੀ ਗੱਲ ਬਿਲਕੁਲ ਸਹੀ ਏ, ਮੈਂ, ''ਮੇਂ ਕੀ ਕਰਾਂ
ਕਿਉਂਕਿ ਗਰਮੀ ਐਨਾ, ਗਰਮੀ'ਚ- ਬੱਚਾ ਬੇਉਸ਼ ਹੋ ਗਿਆ, ਤੇ ਕਿੱਥੇ ਕੀ ਕਰੋਗੇ। ਫਿਰ ਉਹਨਾਂ ਨੂੰ ਡ੍ਰਿਪਾਂ ਵਗੈਰਾ ਚੜਨਗੀਆਂ। ਨਾ ਭੇਜਿਆ ਕਰੋ, ਤੋਂ ਬਾਹਰ ਤੋਂ ਹੁਣ ਧੁੱਪ ਏ ਨਾ, ਹੁਣ ਘਰ ਦਾ ਲੈਕੇ ਡਾਂਟੋ ਨਾ ਉਹਨੂੰ, ਤੇ ਨਹੀਂ ਅੱਜ - ਤੋਂ ਬਾਅਦ ਮਤ ਜਾਓ। ਸ਼ਾਮੀ ਜਾਓ। ਹੁਣ ਮੈਂ ਆਪਣੇ ਬੱਚਿਆਂ ਨੂੰ ਕੱਢਦੀ ਹਾਂ, ਬਾਹਰ
ਤੇ, ਮੈਂ ਉਹਨਾਂ ਭੇਜਣਾ, ਕਿਉਂਕਿ ਇਹ ਮੇਰੇ ਆਪ ਤੋਂ ਇਹ ਮਤਲਬ ਹੱਥ'ਚ ਨੇ, ਮੈ ਇਨ੍ਹਾਂ ਨੂੰ ਕਿੰਨੀ ਵਾਰੀ ਕਿਹਾ ਇੰਨੀ ਧੋ
ਨਹੀਂ, ਹੁਣ ਮੈਂ ਆਪਣੇ ਨਈ ਨਈ, ਹੁਣ ਮੈਂ ਆਪਣੇ ਬੱਚਿਆਂ ਨੂੰ ਸਮਝਾਨੀ ਆਂ, ਉਹ ਸਮਝ ਜਾਂਦੇ ਨੇ ਸ਼ਾਮੀ ਨਿਕਲਦੇ ਨੇ ਬਾਹਰ। ਸਾਰਾ ਦਿਨ ਬਾਹਰ ਕੱਢਦੇ ਈ ਨੀ ਉਹਨਾਂ ਨੂੰ।
ਅੱਛਾ-ਅੱਛਾ।
''ਮੈਂ'ਸਾਰਾ ਦਿਨ ਬਾਹਰ ਨੀ ਕੱਢਦੀ ਉਹਨਾਂ ਨੂੰ। ਹਾਂਜੀ।
ਤੁਹਾਡੀ ਮੰਮੀ ਮੰਮੀ, ਪਾਪਾ ਪੂਪਾ ਠੀਕ ਨੇ।
ਹਾਂਜੀ ਹਾਂਜੀ ਸਭ ਠੀਕ ਨੇ ਤੁਸੀਂ ਦੱਸੋ?
ਹਾਂ ਬਸ ਬਸਠ ਹ ਬ
ਤੁਸੀਂ ਦੱਸੋ ਕਾਰ ਘਰ ਸਭ ਵਧੀਆ ਘਰ ਸਭ ਵਧੀਆ ਨੇ।
ਹਾਂਜੀ ਕਿ ਕਹਿ ਰਹੇ ਹੋ?
ਮੈਂ ਕਿਹਾ ਏਦਾਂ ਹੀ ਰਹਿਣਾ ਚਾਹੀਦਾ। ਪਰਿਵਾਰ
ਹਾਂਜੀ, ਹਾਂਜੀ ਆਉ ਘਰ ਕਦੀ। ਘਰ ਚ ਤੇ ਆਉਂਦੇ ਹੀ ਨਹੀ।
ਹਾਂਜੀ, ਕੀ ਕਹਿ ਰਹੀ ਸੀ। ਦੁਬਾਰਾ ਬੋਲਣਾ
ਮੈਂ ਕਿਹਾ ਤੁਸੀਂ ਘਰ ਆਓ। ਕਦੇ ਆਉਂਦੇ ਨੇ ਤੁਸੀਂ ਘਰ ਤੁਹਾਨੂੰ ''ਮੈਂ ਐਨੇ ਫੋਨ ਕਰਦੀ ਮੈਨੂੰ ਨਾ, ਹੁਣ ਜ਼ਰੂਰ ਦੱਸਣਾ। ਆਓ, ਮੈਨੂੰ ਨਾ ਦੱਸ ਦੇਣਾ ''ਮੈਂ ਤੁਹਾਡੇ ਵਾਸਤੇ ਰੋਟੀ ਤਿਆਰ ਕਰਾਂਗੀ। ਮੈਨੂੰ ਦੱਸ ਦੇਣਾ ਕੀ - ਕੁਛ ਖਾਂਦੇ ਤੁਹਾਡੇ ਬੱਚੇ ਤੁਸੀਂ ਹਾਂ। ਆਣਾ ਜਰੂਰ, ਮਿਨ ਮਿਨਤੇ ਅੱਜ ਇੰਨੀ ਖੁਸ਼ੀ ਹੋਈ ਏ ਨਾ ਤੁਸੀਂ ਫੋਨ ਕੀਤਾ ਏ, ਮੈਨੂੰ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਕਿਉ ਤੁਹਾਡਾ ਫੋਨ ਆਇਆ ਏ। ਹਾਂਜੀ-ਹਾਂਜੀ।
ਅੱਛਾ-ਅੱਛਾ। ਤੁਸੀ ਦੁਪਹਿਰੇ ਕੀ ਬਣਾ ਚੁੱਕੇ ਹੋ? ਹਾਂਜੀ।
ਦੁਪਹਿਰੇ ਮੈਂ ਵੋ, ਉਹ ਤਾਨੂੰ ਕਿਹਾ ਤੇ ਦੇ, ''ਮੈਂ ਪਟਰ ਬਣਾਏ ਐ।
ਅੱਛਾ
ਕਟ ਕਠਲ ਖਾਵਾਂਗੇ। ਅਸੀ ਕਠਲ
ਅੱਛਾ ਮੈਂ ਸੁਣਿਆ ਤੁਸੀਂ, ਮੈਂ ਸੁਣਿਆ ਤੁਸੀਂ ਮੈਂ ਕਰੋਨੀ ਬੜੀ ਸਵਾਦ ਬਣਾਉਂਦੇ ੳ।
ਹਾਂਜੀ, ਹਾਂਜੀ ਬਣਾਈ ਲੈਂਦੇ ਆ। ਮਕਰੋਨੀ ਆਪਾਂ ਸਵਾਦ।
ਹਾਂਜੀ
ਚਲੋ, ਕੋਈ ਨਾ ਮੈਂ ਕਿਹਾ ਅੱਛਾ-ਅੱਛਾ ਕੋਈ ਨਾ ਤੁਹਾਡੇ ਘਰ ਆਵਾਂਗੇ।
ਹਾਂਜੀ, ਹਾਂਜੀ, ਹਾਂਜੀ ਚਲੋ ਕੋਈ ਗੱਲ ਨੀ।
ਹੂੰ, ਹੂੰ
ਹਾਂਜੀ, ਚਲੋ ਠੀਕ ਹੈਂ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਹਮ